ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਹਾਂਜੀ, ਵਧੀਆ, ਹੋਰ ਸੁਣਾਓ, ਕੀ ਕਰਦੇ ਪਏ?
ਬਸ ਕੁਛ ਨੀ ਚਾਹ ਬਣਾ ਕੇ ਹਟੀ ਸੀ ਉਸ ਅ ਅਸੀਂ ਨਾ। ਅਸੀਂ ਸਾਰਿਆਂ ਨੂੰ ਚਾਹ ਦਿੱਤੀ ਸੀ ਨਾਲ ਬਿਸਕਿਟ ਖਾਧੇ ਆਪਾਂ।
ਓਕੇ, ਓਕੇ ਮੈਂ ਵੀ ਘਰ ਬੈਠੇ ਬੈਠੀ ਬੋਰ ਹੋਈ ਜਾਂਦੀ ਸੀਗੀ ਤੇ ਮੈਂ ਸੋਚਿਆ ਕਿ ਕਿਤੇ। ਘੁੰਮ ਆਈਏ
ਅੱਛਾ ਬਣਾ ਲੋ ਪਲੈਨ ਘੁੰਮਣ ਦਾ ਕਿੱਧਰ
ਹਾਂਜੀ ਤੁਸੀਂ ਵੀ ਚਲੋਗੇ ਨਾਲ
ਚੱਲਾਂਗੇ ਮੈਂ ਵੀ ਦੱਸੋ ਤੁਸੀਂ ਕਿੱਥੇ ਜਾਣਾ
ਮੇਰਾ ਮੇਰਾ ਵਿਚਾਰ ਬਣਦਾ ਪਿਆ ਕਿ ਅਸੀਂ ਨਾ ਪਹਾੜਾਂ ਵਿੱਚ ਘੁੰਮਣ ਚੱਲੀਏ
ਅੱਛਾ ਅੱਛਾ ਪੜਾਂਹਾ ਚ ਹਾਂ ਮੈਂ ਵੀ ਸੋਚ ਰਹੀ ਸੀ ਕਿ ਚਲੋ ਪਹਾੜ ਤੇ ਹੋ ਆਉਂਦੇ ਹਾਂ ਕਿਉਂਕਿ ਗਰਮੀ ਵੀ ਹੋ ਰਹੀ ਹੈ ਤੇ ਗਰਮੀਆਂ ਚ ਪਹਾੜਾਂ ਚ ਜਾਣ ਦਾ ਜ਼ਿਆਦਾ ਵਧੀਆ ਲੱਗਦਾ ਹੈ
ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਹੈ ਕਿ ਹਾਂ ਕਿ ਪਹਾੜਾਂ ਦੇ ਵਿੱਚ ਇੱਕ ਸਾਫ਼ ਸੁਥਰਾ ਮਾਹੌਲ ਹੁੰਦਾ ਹੈ ਉੱਥੋਂ ਦਾ ਵਾਤਾਵਰਨ ਵੀ ਸ਼ਾਂਤ ਹਵਾਦਾਰ ਹੁੰਦਾ ਹੈ ਤੇ ਆ ਮਤਲਬ ਭਰੀਆਂ ਗਰਮੀਆਂ ਦੇ ਵਿੱਚ ਉੱਥੇ ਸਾਨੂੰ ਸਮਾਂ ਸਪੈਂਡ ਕਰਨਾ ਚਾਹੀਦਾ
ਸਹੀ ਗੱਲ ਹੈ ਸਹੀ ਗੱਲ ਹੈ ਚਲੋ ਫਿਰ ਚਲਦੇ ਹਾਂ ਹੋਰ ਨਾਲ ਲੈਲੋ ਦੋ ਚਾਰ ਬੰਦੇ ਹੋਰ ਲੈਲੋ ਨਾਲ
ਹਾਂਜੀ ਹਾਂਜੀ ਤੇ ਅਗਲੇ ਮਹੀਨੇ ਦਾ ਪ੍ਰੋਗਰਾਮ ਰੱਖ ਲਈਏ ਮੈਂ ਸੋਚਦੀ ਪਈ ਸੀਗੀ ਆਉਣ ਵਾਲੀਆਂ ਛੁੱਟੀ ਛੁੱਟੀਆਂ ਦੇ ਵਿੱਚ ਰੱਖ ਲੈਂਦੇ ਹਾਂ
ਹਾਂਜੀ ਹਾਂਜੀ ਅਗਲੀ ਛੁੱਟੀਆਂ ਚ ਚੱਲਣਾ ਇਸ ਛੁਟੀਆਂ ਚ ਜਾਣਾ ਤੁਸੀਂ
ਨਹੀਂ ਨਹੀਂ ਅਗਲੇ ਅਗਲੇ ਮਹੀਨੇ ਦੇ ਵਿੱਚ ਛੁੱਟੀਆਂ ਆਉਣੀਆਂ ਨਾ ਤਾਂ ਕਰਕੇ ਹਾਂਜੀ ਅਤੇ ਉਦੋਂ ਅਸੀਂ ਪ੍ਰੋਗਰਾਮ ਰੱਖ ਲੈਂਦੇ ਹਾਂ ਅਤੇ ਚਾਰ ਪੰਜ ਮੇਰੇ ਦੋਸਤ ਹੋਰ ਹੈਗੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਦੀ ਆ
ਜੀ ਮੈਂ ਵੀ ਚੱਲਾਂਗੀ ਚਲੋ ਮੈਂ ਬੱਚਿਆਂ ਨੂੰ ਵੀ ਲੈ ਲਾਂਗੀ ਨਾਲ ਕਿਉਂਕਿ ਬੱਚਿਆਂ ਦਾ ਵੀ ਮਨ ਹੋ ਰਿਹਾ ਕਦੋਂ ਤੇ ਮੈਨੂੰ ਕਹਿ ਰਹੇ ਨੇ ਕਿ ਘੁਮਾ ਲਿਆਓ ਘੁਮਾ ਲਿਆਓ ਛੁੱਟੀਆਂ ਖ਼ਤਮ ਹੋ ਜਾਏਗੀ ਮੈਂ ਕਿਹਾ ਚਲੋ ਲੈ ਜਾਂਣੀ ਹਾਂ ਤੁਹਾਨੂੰ ਵੀ ਫੇਿਰ
ਹਾਂਜੀ ਪਰ ਇਹ ਐਸੀ ਆ ਜਿਹੜਾ ਪ੍ਰੋਗਰਾਮ ਆ ਉਹ ਅਗਲੇ ਮਹੀਨੇ ਰੱਖਣਾ ਵਾ ਅਗਲੇ ਮਹੀਨੇ ਦੀਆਂ ਛੁੱਟੀ ਛੋਟੀਆਂ ਦੇ ਵਿੱਚ
ਅਗਲੇ ਮਹੀਨੇ ਦੀ ਛੁੱਟੀਆਂ ਚ ਜਾਣਾ
ਹਾਂਜੀ ਹਾਂਜੀ ਜਿਹੜੀਆਂ ਆਉਣ ਅਗਲੇ ਮਹੀਨੇ ਛੁੱਟੀਆਂ ਆਉਣੀਆਂ ਉਸ ਵਿੱਚ ਰੱਖਣਾ ਜੇ
ਠੀਕ ਠੀਕ ਮੈਂ ਵੀ ਚਲੋ ਅਹ ਮੇਰੇ ਵੀ ਦੋ ਭੈਣ ਭਰਾ ਨੇ ਉਹਨਾਂ ਨੇ ਵੀ ਜਾਣਾ ਮੈਂ ਉਹਨਾਂ ਨੂੰ ਵੀ ਕਹਿ ਦਾਂਗੀ ਨਾਲ ਚੱਲਣਗੇ
ਹਾਂਜੀ
ਹਾਂਜੀ ਹਾਂਜੀ ਹੋਰ ਦੱਸੋ ਘਰ ਸਭ ਠੀਕ
ਹਾਂਜੀ ਹਾਂਜੀ ਤੇ ਤੁਸੀਂ ਫਿਰ ਜਿ ਜਿਹੜਾ ਅਸੀਂ ਪਹਾੜਾਂ ਵਿੱਚ ਜਾਣਾ ਵਾ ਉਸ ਦਾ ਮਤਲਬ ਅਸੀਂ ਕਿਵੇਂ ਪ੍ਰਬੰਧ ਕਰੀਏ ਕਿ ਅਸੀਂ ਕਾਰ ਰਾਹੀਂ ਜਾਈਏ ਜਾਂ ਫਿਰ ਬੱਸ ਰਹੀਂ ਜਾਈਏ ਕੀਚ
ਬਸ ਹੀ ਠੀਕ ਰਹੇਗੀ ਮੈਨੂੰ ਤੇ ਲੱਗਦਾ ਆਪਣੀ ਪਰਸਨਲ ਕਾਰ ਜਦੋਂ ਆਪਾਂ ਕਰਕੇ ਜਾਂਦੇ ਹਾਂ ਨਾ ਖਰਚਾ ਬੜਾ ਹੋ ਜਾਂਦਾ, ਤੇ ਬੱਸ ਦੀ ਮੈਨੂੰ ਲੱਗਦਾ ਟਿਕਟ ਸਸਤੀ ਹੁੰਦੀ ਹੈ।
ਪੈਟਰੋਲ ਤੇ ਜ਼ਿਆਦਾ ਲੱਗ ਜਾਏਗਾ ਪੈਟਰੋਲ ਵੀ ਅੱਜ-ਕੱਲ ਮਹਿੰਗਾ ਹੋ ਰਿਹਾ। ਇੱਕ ਸੌ ਤਿੰਨ ਰੁਪਏ ਲੀਟਰ ਹੋ ਰਿਹਾ
ਜਠਕ ਹਾਂਜੀ ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਬਟ ਅਸੀਂ ਜਦੋਂ ਆਪਣੀ ਕਾਰ ਦੇ ਵਿੱਚ ਜਾਵਾਂਗੇ ਉਹਦਾ ਸਾਨੂੰ ਜ਼ਿਆਦਾ ਅਹ ਮਤਲਬ ਫਾਇਦਾ ਹੈਗਾ ਵਾ ਕਿ ਇਹ ਫਾਇਦੇ ਹੈਗੇ ਆ ਕਿ ਜਦੋਂ ਰਾਹ ਦੇ ਵਿੱਚ ਕੋਈ ਐਮਰਜੈਂਸੀ ਪੈ ਜਾਂਦੀ ਹੈ ਜਦੋਂ ਕੋਈ ਮਤਲਬ ਜਰੂਰਤ ਵਾਲੀ ਮਤਲਬ ਕੋਈ ਸਿਚੁਏਸ਼ਨ ਮਤਲਬ ਕੋਈ ਬਣ ਜਾਂਦੀ ਹੈ ਹੈਾ ਜਿਵੇਂ ਕਿ ਕਈ ਕਿਸੇ ਨੂੰ ਹੋਸਪਿਟਲ ਜਾਣਾ ਹੈ ਜਾਂ ਫਿਰ ਕੋਈ ਠੀਕ ਨਹੀਂ ਹੈਗਾ ਜਾਂ ਫਿਰ ਅਸੀਂ ਰੁਕਣਾ ਹੈ ਕਿਤੇ ਸਟੇ ਕਰਨੀ ਮਤਲਬ ਰੁਕਣਾ ਵਾ ਤਾਂ ਵੀ ਅਸੀਂ ਮਤਲਬ ਕਾਰ ਹੋਵੇਗੀ ਤੇ ਅਸੀਂ ਆਪਣੀ ਮਨਪਸੰਦ ਜਗ੍ਹਾ ਤੇ ਰੁਕ ਸਕਦੇ ਹਾਂ ਕਿਤੇ ਆਪਣੀ ਆਜ਼ਾਦੀ ਨਾਲ ਇੱਧਰ-ਉਧਰ,
ਹਾਂਜੀ, ਹਾਂਜੀ ਇਹ ਗੱਲ ਵੀ ਠੀਕ ਹੈ। ਚਲੋ, ਮੈਂ ਇਹਨਾਂ ਨਾਲ ਨਾ ਗੱਲ ਕਰਦੇ ਹਾਂ। ਜਦੋਂ ਇਹ ਕਹਿਣਗੇ। ਕਿ ਬਈ ਅਹ ਘਰ ਆਏ ਚੱਲ ਜਾਓ। ਤੇ ਮੈਂ ਚੱਲਾਂਗੀ, ਇਹਨਾਂ ਦੀ ਪਹਿਲੇਾਂ ਮੈਨੂੰ ਥੋੜਾ ਪਰਮਿਸ਼ਨ ਵੀ ਲੈਣ ਦੀ ਹੈ ਨਾ। ਇਹ ਸਹਿਮਤ ਹੋਣਗੇ, ਤਾਂ ਹੀ ਮੈਂ ਜਾ ਸਕਦੀ ਹਾਂ ਨਹੀਂ ਤੇ ਨਹੀਂ। ਉਹ ਵੀ ਘਰ ਵਾਲੇ ਕੋਲ ਵੀ ਪੁੱਛਣਾ ਜ਼ਰੂਰੀ ਹੈ, ਨਾ ਫਿਰ ਤੁਹਾਨੂੰ ਪਤਾ ਹੀ ਹੈ।
ਹਾਂਜੀ, ਹਾਂਜੀ ਤੇ। ਅਤੇ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦੀ ਸੀਗੀ, ਕਿ ਜਿਵੇਂ ਆਪਾਂ ਉੱਥੇ ਜਾਣਾ ਵਾ ਤੇ ਤੁਸੀਂ ਕੀ ਮਤਲਬ ਜ਼ਿਆਦਾ ਕਰੋਗੇ ਕਿ ਅਸੀਂ ਹੋਟਲ ਚ ਰੁਕੀਏ, ਜਾਂ ਫਿਰ ਅਸੀਂ ਕੈਂਪਿੰਗ ਕਰੀਏ।
ਹੋਟਲ ਹੀ ਠੀਕ ਹੈ, ਦੇਖੋ ਪਹਾੜਾਂ ਚ ਨਾ। ਜਾਨਵਰਾਂ ਦਾ ਵੀ ਡਰ ਹੀ ਰਹਿੰਦਾ, ਜਾਨਵਰ-ਜੂਨਵਰ ਵੀ ਆ ਜਾਂਦੇ ਨੇ ਮੈਨੂੰ ਤੇ ਡਰ ਹੀ ਲੱਗਦਾ ਹੋਰ ਮਤਲਬ ਸੇਫ ਵੀ ਰਹਿੰਦਾ ਅੱਜ-ਕੱਲ੍ਹ,
ਹਾਂਜੀ ਹੋਟਲ ਤਾਂ ਸੇਫ ਹੈਗਾ ਹੈਗਾ, ਵਾ ਪਰ ਮੈਨੂੰ ਲੱਗਦਾ ਕਿ ਸਾਨੂੰ ਵਿੱਚ ਵਿਚ ਦਿਨ ਦੇ ਸਮੇਂ ਸਾਨੂੰ ਕੈਂਪਿੰਗ ਵੀ ਕਰ ਲੈਣੀ ਚਾਹੀਦੀ ਹੈ, ਜਿਵੇਂ ਕਿ ਪਹਾੜਾਂ ਦੇ ਵਿੱਚ ਕ ਕੈਂਪਿੰਗ ਕਰਾਂਗੇ ਉਸ ਦੌਰਾਨ ਅਸੀਂ,
ਕੈਂਪਿੰਗ ਵੀ ਕਰ ਲਾਂਗੀ, ਮਤਲਬ ਦੇਖੋ ਸਟੇ ਆਪਾਂ ਹੋਟਲ ਚ ਕਰ ਲਾਂਗੇ। ਤੇ ਵੈਸੇ ਕੈਂਪਿੰਗ ਲਈ ਆਪਾਂ ਥੋੜ੍ਹੇ ਇੱਕ ਅੱਧੀ ਰਾਤ ਆਪਾਂ ਕੀ ਕਹਿੰਦੇ ਓਦੇ ਚ ਟੈਂਟ ਚ ਗੁਜ਼ਾਰ ਲਾਂਗੇ ਟ੍ਰੈਕਿੰਗ, ਟਰੁਕਿੰਗ ਵੀ ਕਰ ਲਵਾਂਗੇ, ਨਾਲ ਥੱਲੇ ਥੱਲੇ ਨੀ ਘੁੰਮ ਲੈਣਾ ਥੋੜਾ ਉੱਪਰ ਉੱਪਰ ਜਾਵਾਂਗੇ।
ਹਾਂਜੀ, ਹਾਂਜੀ ਮੈਨੂੰ ਤਾਂ ਵੈਸੇ ਪਹਾੜਾਂ ਦੇ ਵਿੱਚ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਉੱਥੋਂ ਉੱਥੋਂ ਦੀ ਹਵਾ ਉੱਥੋਂ ਦਾ ਸਾਫ਼ ਸੁਥਰਾ ਤਰਾ ਮਾਹੌਲ ਤੇ ਮੈਨੂੰ ਏਦਾਂ ਲੱਗਦਾ ਕਿ ਉਹ ਜਿਆਦਾ ਮਤਲਬ ਜਿਵੇਂ, ਕਿ ਹਨਾ ਵਧੀਆ ਇੱਕ ਨਜ਼ਾਰ ਹੈਗਾ ਵੇਖਣ, ਲਈ ਕਿਉਂਕਿ ਸ਼ਹਿਰਾਂ ਦੇ ਵਿੱਚ ਤੇ ਸਾਨੂੰ ਪਤਾ ਵਾ ਕਿ, ਅਸੀਂ ਸ਼ੋਰ ਸ਼ਰਾਬੇ ਦੇ ਵਿੱਚ ਰਹਿੰਦੇ ਹਾਂ ਤੇ ਉੱਥੇ ਇੱਕ ਜਾ ਕੇ ਮਨ ਨੂੰ ਸਕੂਨ ਜਾ ਮਿਲੇਗਾ, ਸਾਡੇ ਹਨਾ ਤੁਹਾਨੂੰ ਕੀ ਲੱਗਦਾ।
ਹਾਂਜੀ-ਹਾਂਜੀ ਇਹ ਤੇ ਹੈ ਹੀ,
ਹਾਂਜੀ, ਹਾਂਜੀ, ਤੇ ਤੁਸੀਂ ਕੀ ਪਹਾੜਾਂ ਦੇ ਵਿੱਚ ਕਦੀ ਸੂਰਜ ਚੜ੍ਹਦਾ ਹੋਇਆ ਵੇਖਿਆ, ਉਹ ਦ੍ਰਿਸ਼ ਵੇਖਿਆ ਹੈਗਾ ਕਦੀ।
ਨਾ ਜੀ ਮੈਂ ਨੀ ਦੇਖਿਆ, ਮੇਰਾ ਬੜਾ ਮਨ ਹੈ ਮੈਂ ਮੂਵੀਆਂ ਚ ਹੀ ਦੇਖਿਆ। ਮੈਂ ਗਈ ਸੀ ਇੱਕ ਵਾਰੀ ਮੂਵੀ ਦੇਖਣ ਥੀਏਟਰ ਚੱ, ਉਸ ਮੂਵੀ ਚ ਮੈਂ ਵੇਖਿਆ ਸੀ, ਬੜਾ ਸੋਹਣਾ ਲੱਗ ਰਿਹਾ ਸੀ, ਹੁਣ ਮੇਰਾ ਵੀ ਮੱਤਲਬ, ਦਿਲ ਕਰਦਾ ਮੈਂ ਵੀ ਇੱਕ ਵਾਰੀ ਆਪਣੇ ਸਾਹਮਣੇ ਦੇਖਾਂ। ਤੁਸੀਂ ਦੇਖਿਆ ਕਦੀ।
ਹਾਂਜੀ ਮੈਂ ਦੇਖਿਆ ਸੀਗਾ, ਮੱਤਲਬ ਮੈਂ ਵੀ ਇੱਕ ਮੂਵੀ ਚ ਹੀ ਵੇਖਿਆ। ਰਖਿਆ ਸੀ, ਬਟ ਮੈਂ ਇਮੈਜਿਨ ਕਰਦੀ ਹਾਂ, ਕਿ ਸੋਚਦੀ ਹਾਂ ਆਪਣੇ ਮਨ ਵਿੱਚ ਕਿ ਜਦੋਂ ਸੂਰਜ ਉੱਗਦਾ ਹੋਊਗਾ, ਉਦੋਂ ਕਿੰਨਾ ਸੋਹਣਾ ਦ੍ਰਿਸ਼ ਹੁੰਦਾ ਹੋਊਗਾ, ਹੌਲੀ ਹੌਲੀ ਮੱਠੀ ਮੱਠੀ ਰੋਸ਼ਨੀ ਹੁੰਦੀ ਹੋਏਗੀ ਤੇ ਇੱਕ ਇਕਦਮ ਸਾਰੇ ਮੱਤਲਬ ਸੰਸਾਰ ਦੇ ਵਿੱਚ ਫੈਲ ਜਾਂਦੀ ਹੋਏਗੀ, ਉਹ ਇੱਕ ਵ ਵੱਖਰਾ ਹੀ ਨਜ਼ਾਰਾ ਹੋਊਗਾ, ਮੇਰੇ ਖਿਆਲ ਨਾਲ ਵੇਖਣ ਵਾਲਾ
ਸਹੀ ਗੱਲ ਹੈ, ਸਹੀ ਗੱਲ ਹੈ ਚਲੋ ਦੇਖਦੇ ਹਾਂ। ਪਲੈਨ ਬਣਾਉਂਦੇ, ਆ ਮੈਂ ਵੀ ਐਕਸਪੀਰੀਅੰਸ ਕਰਾਂਗੀ, ਜਿਹੜਾ ਤੁਸੀਂ ਕਹਿ ਰਹੇ ਹੋ ਮੇਰਾ ਵੀ ਮਨ ਹੈ, ਐਕਸਪੀਰੀਅੰਸ ਕਰਨ ਦਾ।
ਹਾਂਜੀ ਤੇ ਹੋਰ ਐਸੇ, ਅਸੀਂ ਜਦੋਂ ਅਸੀਂ ਉੱਥੇ ਪਹਾੜਾਂ ਵਿੱਚ ਜਾਵਾਂਗੇ, ਅਸੀਂ ਉਸ ਉਸ ਦੌਰਾਨ ਅਹ ਮੱਤਲਬ ਜਿਵੇਂ, ਆਪਾਂ ਖਾਣ-ਪੀਣ ਦਾ ਪ੍ਰਬੰਧ ਆ ਤੁਸੀਂ ਉਸ ਵਿੱਚ ਉਸ ਬਾਰੇ ਕੀ ਵਿਚਾਰ ਰੱਖਦੇ ਹੋ, ਕਿ ਉਹ ਸਾਨੂੰ ਕਿਵੇਂ ਕਰਨਾ ਚਾਹੀਦਾ ਹੈ।
ਉਹ ਤੇ ਉੱਧਰੋਂ ਹੀ ਸਾਨੂੰ ਮਿਲ ਜਾਣ ਦੇਖੋ, ਨਾਲ ਲਜਾਣੇ ਦਾ ਤਾਂ ਕੁੱਛ ਫਾਇਦਾ ਨੀ। ਸਨੈਕਸ-ਸਨੂਕਸ ਜਿਵੇਂ, ਬੱਚਿਆਂ ਦੇ ਇਹ ਹੋ ਗਏ ਪਾਪੜ ਪਾੱਪੜ ਪੁੱਪੜ ਤੇ ਆਪਾਂ ਲੈ ਕੇ ਜਾ ਸਕਦੇ ਹਾਂ, ਪਰ ਬਾਕੀ ਕੋਈ ਚੀਜ਼ ਸਾਡੇ ਨਾਲ ਲਿਜਾਣ ਤਕ ਫਾਇਦਾ ਕੀ ਹੈ, ਖ਼ਰਾਬ ਹੋ ਜਾਏਗੀ, ਉਧਰੋਂ ਹੀ ਮਿਲ ਹੋਜੇਗੀ, ਉੱਥੇ ਕੀ ਕਹਿੰਦੇ ਹੋਟਲ ਚੱ ਹੁੰਦਾ ਸਾਰਾ ਪ੍ਰਬੰਧ ਖਾਣ ਪੀਣ ਦਾ ਨਾ, ਨਹੀਂ ਤੇ ਪਹਾੜਾਂ ਵਿੱਚ ਲੋਕਾਂ ਨੇ, ਛੋਟੇ ਛੋਟੇ ਸਟਾੱਲ ਵੀ ਲਾਏ ਹੁੰਦੇ ਨੇ।
ਹਾਂਜੀ ਹਾਂਜੀ
ਖਾਣ ਪੀਣ ਦੇ, ਉੱਥੋਂ ਵੀ ਆਪਾਂ ਖਾ ਸਕਦੇ ਹਾਂ, ਪਰ ਮੈਂ ਸੁਣਿਆ ਮਹਿੰਗਾ ਬਹੁੱਤ ਐ। ਤੇ ਥੋੜੇ ਆਪਾਂ ਸਨੈਕਸ ਸਨੂਕਸ ਲੈ ਕੇ ਜਾ ਸਕਦੇ ਹਾਂ, ਘਰੋਂ ਜਿਵੇਂ ਬੱਚਿਆਂ ਦੇ
ਹਾਂਜੀ, ਤੇ ਤੁਹਾਨੂੰ ਕੀ ਲੱਗਦਾ ਕਿ ਹਾਂ, ਜਦੋਂ ਅਸੀਂ ਕੈਂਪਿੰਗ ਕਰਨ ਜਾਣਾ ਵਾ ਉਦੋਂ ਸਾਨੂੰ ਅਸੀਂ ਆਪਣਾ ਥੋੜ੍ਹਾ ਜਿਹਾ ਸਮਾਨ ਨਾ ਲੈ ਜਾਗੇ, ਤਾਂ ਕਿ ਅਸੀਂ ਜਿਹੜਾ ਸਮਾਨ ਅ ਮੱਤਲਬ ਖਾਣ ਪੀਣ ਵਾਲਾ ਸਮਾਨ ਐ, ਖੁਦ ਬਣਾ ਸਕੀਏ ਜਿਵੇਂ ਚਾਹ ਵਗੈਰਾ ਬਣਾ ਕੇ, ਕੁਛ ਨਾਲ ਪਕੌੜੇ ਪਕੂੜੇ ਕੱਢ ਕੇ, ਇਹੀ ਵਧੀਆ ਉੱਥੇ ਆਪਣਾ ਮੱਤਲਬ ਇੱਕ ਨਜ਼ਾਰੇ ਨੂੰ ਵੀ, ਅਸੀਂ ਆਨੰਦ ਮਾਣ ਸਕਦੇ ਹਾਂ।
ਹਾਂਜੀ ਹਾਂਜੀ ਕਰ ਸਕਦੇ ਹਾਂ, ਇਹ ਗੱਲ ਵੀ ਠੀਕ ਹੈ। ਤੁਹਾਡੀ, ਕਿਉਂਕਿ ਉੱਥੇ ਲੱਕੜੀਆਂ ਲੁਕੜੀਆਂ ਮੈਂ ਸੁਣਿਆ ਮਿਲ ਜਾਂਦੀ ਹੈ, ਤੇ ਅੱਗ ਉੱਗ ਲੋਕੀ ਬਾਲ ਕੇ ਨਾ ਉੱਥੇ ਹੀ ਆਪਣਾ ਬਣਾ ਰਹੇ ਹੁੰਦੇ ਨੇ, ਮੈਂ ਦੇਖਿਆ ਬਣਾਉਂਦੇ ਹੋ ਵੀਡੀਓ ਚ ਦੇਖ ਵੇਖਿਆ ਮੈਂ ਇੱਕ ਦੋ ਨਾ, ਗਈ ਤੇ ਨੀ ਮੈਂ ਕਦੀ।
ਹਾਂਜੀ
ਹਾਂਜੀ ਹਾਂਜੀ, ਹੋਰ, ਕੌਣ ਕੌਣ ਜਾਏਗਾ, ਫਿਰ ਤੁਹਾਡੇ ਨਾਲ ਕਿੰਨੇ ਬੰਦੇ ਨੇ।
ਹ ਮੇਰੇ ਨਾਲ ਤੇ ਮੇਰੇ ਦੋ ਤਿੰਨ ਮਿੱਤਰ ਹੀ ਹੋਣਗੇ, ਉਹ ਉਹ ਜ਼ਿਆਦਾ ਉਹ ਕਰਦੇ ਹੈਗੇ ਆ, ਕਿ ਅਸੀਂ ਆਪਣੀ ਕਾਰ ਵਿੱਚ ਜਾਈਏ, ਤੇ ਤੁਸੀਂ ਕਹਿੰਦੇ ਹੋ ਬੱਸ ਵਿੱਚ, ਤੇ ਇਹ ਸਾਨੂੰ ਲੱਗਦਾ ਬੈਗ ਏ ਸੁਲਝਾਉਣ ਵਾਲਾ ਮਾਮਲਾ ਬਣ ਜਾਏਗਾ, ਤੇ ਕੋਈ ਗੱਲ ਨਹੀਂ, ਅਸੀਂ ਦੋ ਚਾਰ ਦਿਨ 'ਚ ਅਸੀਂ ਵੇਖ ਲੈਂਦੇ ਹਾਂ ਕਿ ਕੀ ਸਾਨੂੰ ਜ਼ਿਆਦਾ ਫਾਇਦੇ ਮੰਦ ਲੱਗਦਾ
ਹਾਂਜੀ ਹਾਂਜੀ, ਆਪਣਾ ਨਾ ਥੋੜ੍ਹਾ ਆਪਾਂ ਬਜ਼ਟ ਦੇਖਦੇ ਹਾਂ, ਤੇ ਬਜ਼ਟ ਦੇ ਹਿਸਾਬ ਨਾਲ ਦੇਖਦੇ ਆਂ, ਕਿੰਨਾ ਖ਼ਰਚਾ ਹੋਏਗਾ।
ਹਾਂਜੀ
ਉਸੀ ਹਿਸਾਬ ਨਾਲ ਦੇਖਦੇ ਆ, ਜੇ ਸਾਨੂੰ ਬੱਸ ਸੂਟ ਕਰੇਗੀ, ਤੇ ਬੱਸ ਚ ਚੱਲ ਲਾਂਗੇ, ਨਹੀਂ ਤੇ ਕਾਰ ਰਾਏ ਚੱਲ ਜਾਂਗੇ।
ਹਾਂਜੀ, ਤੇ ਆਪਣਾ ਮੇਬੀ ਉੱਥੇ ਮੈਨੂੰ ਲੱਗਦਾ ਕਿ ਅ ਜਿਵੇਂ ਮੌਸਮ ਦਾ ਵੀ ਥੋੜਾ ਫਰਕ- ਇੱਕ ਪੈ ਜਾਂਦਾ ਦਿਨ, ਤੇ ਰਾਤ ਦੇ ਸਮੇਂ ਕਿ ਰਾਤ ਰਾਤ ਦੇ ਸਮੇਂ ਥੋੜ੍ਹਾ ਜਿਹਾ ਮੌਸਮ ਠੰਡਾ ਹੋ ਜਾਂਦਾ ਐ ਪਹਾੜਾਂ ਵਿੱਚ, ਤੇ ਦਿਨ ਦੇ ਸਮੇਂ ਠੀਕ ਠਾਕ ਰਹਿੰਦਾ ਐ, ਤੇ ਇਸ ਲਈ ਆਪਣੇ- ਸਰਦੀ ਅਤੇ ਗਰਮੀ ਦੋਨਾਂ ਵਾਲੇ ਕੱਪੜੇ ਤੁਸੀਂ ਪੈਕ ਕਰ ਲਿਓ ਨਾਲ, ਕੀ ਜ਼ਰੂਰਤ ਪੈਣ ਤੇ ਅਸੀਂ ਦੋਨੋ ਵਰਤ ਸਕੀਏ।
ਹਾਂਜੀ, ਹਾਂਜੀ ਨਹੀਂ ਮੈਂ ਦੋਨੋ ਕਰ ਲਾਂਗੀ ਦੋਨੋ ਹੀ ਜ਼ਰੂਰੀ ਐ ਕਿਉਂਕਿ ਠੰਢ ਦਾ ਮੌਸਮ- ਉਹ ਵੀ ਹੁੰਦਾ ਉੱਧਰ ਨਾ।
ਤੇ ਐਂ ਨਾ ਹੋਈ ਆ- ਆਪਾਂ ਬਿਮਾਰ ਹੋ ਕੇ ਵਾਪਿਸ ਆਈਏ, ਤੇ ਕੈਪ ਕੂਪ ਗਲਵ ਗਲੂਵਜ ਸਭ ਰੱਖ ਲਾਂਗੀ ਮੈਂ, ਤੁਸੀਂ ਵੀ ਰੱਖ ਲਿਓ।
ਹਾਂਜੀ ਹਾਂਜੀ
ਤੁਸੀਂ ਕੀਤੀ ਵੈਸੇ, ਥੋੜ੍ਹੀ ਬਹੁਤੀ ਪੈਕਿੰਗ ਸਟਾਰਟ ਕੀਤੀ ਵੈਸੇ, ਕਿ ਨਹੀਂ ਹਜੇ ਪਲੈਨ ਹੀ
ਨਹੀਂ ਨਹੀਂ, ਮੈਂ ਤਾਂ ਹਜੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝਾ ਕਰਨਾ ਚਾਹੁੰਦੀ ਸੀ, ਤਾਂ ਕਰਕੇ ਮੈਂ ਤੁਹਾਨੂੰ ਫ਼ੋਨ ਕਰਕੇ ਪੁੱਛਦੀ ਪਈ ਸੀਗੀ, ਕਿ ਤੁਸੀਂ ਮੱਤਲਬ ਹੈਗੇ ਔ, ਚਾਹਵਾਨ ਹੈਗੇ ਜਾਣ ਲਈ।
ਹਾਂਜੀ ਹਾਂਜੀ, ਮਨ ਤੇ ਬਹੁਤ ਹੈ ਮੇਰਾ ਬਸ ਮੈਂ ਕਹਿ ਤੇ ਰਹੀ ਆ, ਜਿਹੜਾ ਫੈਮਲੀ ਨਾਲ ਰਾਤੀ ਬਹਿ ਕੇ ਮੈਂ ਸਲਾਹ ਕਰ ਜੀ ਹਾ, ਜੇ ਉਹ ਮੈਨੂੰ ਪਰਮੀਸ਼ਨ ਦੇ ਦਿੰਦੇ ਨੇ- ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਫ਼ਿਰ ਆਪਾਂ ਕਰ ਲਾਗੇ ਡਿਸਾਈਡ ਕਿਵੇਂ ਜਾਣਾ ਆਪਾਂ ਬੱਸ ਨਾ ਬੱਸ ਤਰਫੋਂ ਜਾਣਾ ਕਿ ਕਾਰ ਵੱਲੋਂ।
ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਆਪਣੇ ਹਸਬੈਂਡ ਨੂੰ ਮਨਾਈਓ ਤੇ ਕੋਈ ਗੱਲ ਨੀ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਿਓ, ਬਹੁਤ ਵਧੀਆ ਅਸੀਂ ਇੰਜੋਵਏ ਕਰ ਮਤਲਬ ਅਸੀਂ ਆਨੰਦ ਮਾਣਾਂਗੇ ਸਾਰੇ ਜਾਣੇ।
ਜੀ।
ਹਾਂਜੀ ਹੋਰ ਸੁਣਾਓ ਬੱਚੇ ਸਾਰੇ ਠੀਕ ਆ ਘਰ ਪਰਿਵਾਰ।
ਹਾਂਜੀ, ਹਾਂਜੀ ਬੱਚੇ ਠੀਕ ਨੇ ਸਭ ਵਧੀਆ ਨੇ ਖੇਲਣ ਗਏ ਹੋਏ ਆਪਣਾ ਛੱਤ ਤੇ ਆਪਣਾ ਬੈਟ ਬਾਲ ਖੇਲ ਰਹੇ ਨੇ।
ਅੱਛਾ, ਅੱਛਾ ਠੀਕ ਐ। ਨਹੀਂ ਹਾਂਜੀ, ਹਾਂਜੀ ਠੀਕ ਆ ਮੈਂ ਵੈਸੇ ਤੁਹਾਨੂੰ ਪਤਾ ਹੀ ਆ ਕਿ ਹਜੇ ਅਨਮੈਰਿਡ ਹੀ ਹਾਂ।
ਅੱਛਾ, ਅੱਛਾ ਤੁਸੀਂ ਅਨਮੈਰਿਡ ਚਲੋ ਕੋਈ ਨੀ ਤੁਸੀਂ ਫਿਰ ਆਣਾ ਚੱਕਰ ਲਗਾਣਾ ਮੈਂ ਰਾਤੀ ਗੱਲ ਕਰਕੇ ਤੁਹਾਨੂੰ ਦੱਸਦੀ ਆ, ਠੀਕ ਐ।
ਹਾਂਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।